ਤੇਰੀ ਕੀ ਹਾਲ ਹੈ ਜੀਜ ਜਾ ਕੀ ਹਾ ਕੀ ਹੋਰ ਕੀ ਕਰਦੇ ਹੋਰ ਕੀ ਕਰਦੇ
ਹਾਂਜੀ ਬਸ ਕੁਛ ਨੀ ਮੈਂ ਆਈ ਸੀਗੀ ਇੱਧਰ ਆਪਣੇ ਸਹੇਲੀ ਘਰ ਆਈ ਹੋਈ ਸੀ
ਕੀ ਕਰਨ
ਬਸ ਐਵੇਂ ਈ ਮਿਲਣ ਆਈ ਸੀ ਉਹਨੂੰ ਬੜੇ ਦਿਨ ਹੋਗ ਗੇਸੀ ਈ ਉਹ ਬੁਲਾ ਰਹੀ ਸੀ ਮੈਨੂੰ ਕਹਿ ਰਹੀ ਸੀ ਵੀ ਇਨੇ ਦਿਨ ਹੋ ਗਏ ਮਿਲੇ ਨੂੰ ਤੇ ਆ ਜਾ ਮੈਂ ਕਿਹਾ ਚੱਲ ਹੁਣ ਟਾਈਮ ਲਗਾ ਕੇ ਆਈ ਜਾਂਣੀ ਆ ਫਿਰ ਮੈ ਘਰ ਦੇ ਕੰਮ ਕੁਮ ਨਿਪਟਾ ਕੇ ਏ ਹੁਣ ਮੈਂ ਕਿਹਾ ਚਲੋ ਘੰਟਾ ਦੋ ਲਗਾ ਈ ਆਵਾਂ
ਇਹ ਤੇ ਐ ਘੰਟਾ ਤੋਂ ਲਵਾਉਣਾ ਜ਼ਰੂਰੀ ਐ ਨਾ ਉਹ ਨਹੀ ਤੇ ਗੱਲਾਂ ਢਿੱਡ ਚ ਰਹਿ ਜਾਣੀਆਂ ਸਹੇਲੀ ਦੇ ਏ ਸਹੇਲੀ ਵੀ ਈ ਤੇ ਤਾਡੇ ਵੀ
ਹਾਂਜੀ ਈ ਹਾਂਜੀ ਈ ਉਹ ਤਾਂ ਐ ਨਹੀਂ ਮੈਨੂੰ ਤਾਂ ਹੈ ਨਾ ਆ ਕਿ ਵੀ ਆਪਣੇ ਦੋਸਤਾਂ ਨੂੰ ਵੀ ਸਮੇਂ ਦੇਣਾ ਬਹੁਤ ਜਰੂਰੀ ਹੁੰਦਾ ਐ ਵੀ ਉਹਨਾਂ ਲਈ ਵੀ ਸਮੇਂ ਕੱਢ ਮੈ ਚਾਹੀਦਾ ਐ
ਢਿੱਡ ਚ ਰਹਿ ਜਾਂਦੀਆਂ ਨੇ ਉਹ ਪੱਚਦੀਆਂ ਨਹੀ ਗੱਲਾਂ ਆ ਫੇਰ
ਹਾਂਜੀ ਈ ਹਾਂਜੀ ਈ
ਦੋਸਤਾਂ ਨੂੰ ਟਾਇਮ ਦੇਣਾ ਬੜਾ ਜ਼ਰੂਰੀ ਹੈਗਾ ਐ
ਹਾਂਜੀ ਉਹ ਤਾਂ ਹੈ ਬਹੁਤ ਜਰੂ
ਏਧਰ ਉਧਰ ਦੀ ਗੱਲਾਂ ਆ ਇੱਧਰ ਆ
ਨਈ ਬਸ ਆਪਣੇ ਦੁੱਖ ਸੁੱਖ ਐਈ ਹੁੰਦਾ ਵੀ ਬੰਦੇ ਆਪਣਾ ਆ ਦੁੱਖ ਸੁੱਖ ਫਰੋਲ ਲੈਂਦਾ ਐ ਬਹਿ ਕੇ
ਫਰੋਲਦਾ ਹੋਈ ਤੇ ਬਹਿ ਕੇ ਦੁੱਖ ਸੁੱਖ ਫਰੋਲਦਾ ਬੰਦਾ ਆ
ਹਾਂਜੀ ਈ ਹਾਂਜੀ ਈ ਉਹ ਤਾਂ ਹੈ ਈ
ਕਰਨਾ ਵੀ ਤੇ ਏ
ਕਿਉਂਕਿ ਈ ਵੈਸੇ ਤਾਂ ਵੇਖੋ ਟਾਈਮ ਲੱਗ ਆ ਤਾ ਹੀ ਹੈਗਾ ਨਾ ਆ ਵੀ ਆਪਾਂ ਆਪਣੇ ਕੰਮ ਕਾਜ ਚ ਲੱਗੇ ਰਹਿੰਣੇ ਆ ਵੀ ਘਰ ਦੇ ਵੀ ਜਾਂ ਬਾਰ ਦੇ ਹੋ ਗਏ ਆਪਣੇ ਨੌਕਰੀ ਦੇ ਏ ਪਰ ਫਿਰ ਜਦੋਂ ਉਹ ਹੁੰਦਾ ਐ ਕਿ ਥੋੜ੍ਹਾ ਆ ਮਾੜਾ ਮੋਟਾ ਟਾਈਮ ਮਿਲਦਾ ਤੇ ਆਪਣੇ ਦੋਸਤਾਂ ਨਾਲ ਬਹਿ ਕੇ ਗੁਜ਼ਾਰ ਪਰੀ ਲੀਏ ਕਿਉਂਕਿ ਐ ਤਾਨੂੰ ਪਤਾ ਹੀ ਅੱਜ ਕੱਲ੍ਹ ਕਿੰਨੇ ਲੋਕੀ ਵਿਅਸਤ ਨੇ ਆਪਣੀ ਜ਼ਿੰਦਗੀ ਚ ਜਿਵੇ ਨਾ ਕਿਸੇ ਕੋਲ ਟਾਈਮ ਈ ਨਹੀ ਐ ਕਿਸੇ ਕੋਲ ਜਾਣ ਦਾ ਆ ਤਾਂ ਥੋੜਾ ਸਮੇਂ ਤਾਂ ਮੈਨੂੰ ਲੱਗਦਾ ਬਹਿ ਸਾਨੂੰ ਆਪਣੇ ਦੋਸਤਾਂ ਵਾਸਤੇ ਕੱਢਣਾ ਚਾਈ ਦਾ ਆਪਣੇ ਪਰਿਵਾਰ ਵਾਸਤੇ ਹਨਾ ਆ
ਸਹੀ ਗੱਲ ਐ
ਹਾਂਜੀ ਈ ਹੋਰ ਤੁਸੀਂ ਈ
ਕੱਢਣਾ ਆ ਚਾਹੀਦਾ ਬਾਈ ਕਿਉਂਕਿ ਕੱਢਣਾ ਬੜਾ ਜ਼ਰੂਰੀ ਹੈਗਾ ਐ
ਹਾਂਜੀ ਈ ਹਾਂਜੀ ਈ ਨਈ ਬਹੁਤ ਜ਼ਰੂਰੀ ਐ ਅੱਜ ਤੇ ਸਮੇਂ ਤੇ ਤਾਂ ਦੇਖੋ ਓ ਕੋਈ ਬਹਿੰਦਾ ਵੀ ਨਹੀ ਐ ਕਿਸੇ ਦੇ ਕੋਲ ਸਾਰੇ ਆਪਣੇ ਆਪਣੇ ਚ ਈ ਵਿਅਸਤ ਹੈਗੇ ਪਰ ਮੈਨੂੰ ਲੱਗਦਾ ਐ ਸਾਨੂੰ ਕੱਢਣਾ ਚਾਹੀਦਾ ਐ ਥੋੜਾ ਮਾੜਾ ਮੋਟਾ ਟਾਈਮ ਤਾਂ ਕੀ ਇਹ ਐ ਕਿ ਥੋੜੇ ਆਪਣੇ ਬੱਚਿਆਂ ਨੂੰ ਵੀ ਨਾਲ ਨੂਲ ਲੈ ਕੇ ਜਾਣਾ ਚਾਹੀਦਾ ਉਹਨਾਂ ਨੂੰ ਵੀ ਪਤਾ ਪਤਾ ਲੱਗੇ ਏ ਕੇ ਸਾਡੇ ਕਿਹੜੇ ਰਿਸ਼ਤੇਦਾਰ ਨੇ ਕਿਹੜੇ ਸਾਡੇ ਮਿੱਤਰ ਦੋਸਤ ਨੇਗੇੇ ਏ ਨਹੀਂ ਤਾਂ ਬੱਚੇ ਵੀ ਆਪਣੇ ਆਪ ਆਪਣੇ ਚ ਈ ਰਹਿੰਦੇ ਨੇ ਅੱਜ ਕੱਲ੍ਹ ਮਤਲਬ ਆਪਣੇ ਫੋਨ ਚ ਆ ਲੱਗੇ ਰਹਿੰਦੇ ਨੇ ਉਹਨਾਂ ਨੂੰ ਵੀ ਮਤਲਬ ਜਾਣ ਪਛਾਣ ਨੀ ਹੁੰਦੀ ਈ ਅੱਜ ਕੱਲ੍ਹ ਸਾਡੇ ਮਤਲਬ ਕੌਣ ਰਿਸ਼ਤੇਦਾਰ ਨੇ ਕੌਣ ਦੋਸਤ ਨੇ ਹੈਨਾ
ਸਹੀ ਗੱਲ ਐ ਜਾਣ ਪਛਾਣ ਬਣਾਣੀ ਬੜੀ ਜ਼ਰੂਰੀ ਹੈਗੀ ਈ
ਹਾਂਜੀ ਈ ਹਾਂਜੀ ਈ ਬੜੀ ਜ਼ਰੂਰੀ ਹੁੰਦੀ ਈ ਬੱਚਿਆਂ ਨੂੰ ਵੀ ਸਾ ਮਡੀਆ ਨੂੰ ਜਾਣ ਪਹਿਚਾਣ ਕਰਾਣੀ ਈ ਤਾਂ ਸਾਨੂੰ ਵੀ ਮਤਲਬ ਆਪਣੇ ਰਿਸ਼ਤਿਆਂ ਨੂੰ ਜੋੜ ਕੇ ਰੱਖ ਨਾ ਚਾਈਦਾ ਆ ਨਈ ਕਿ ਬਈ ਮਤਲਬ ਜੇ ਮੰਨ ਲਓ ਗੱਲਬਾਤ ਨਈ ਹੋ ਰੀ ਤਾਂ ਫਿਰ ਆਪਾਂ ਭੁੱਲ ਈ ਜਾਈਏ ਇੱਕ ਦੂਜੇ ਨੂੰ, ਨਈ ਜਦੋਂ ਵੀ ਸਾਨੂੰ ਸਮੇਂ ਲੱਗੇ, ਸਮਾਂ ਲੱਗਦਾ ਸਾਨੂੰ ਜਾਣਾ ਚਾਈਦਾ ਤਾਂ ਮਿਲਨਾ ਚਾਈਦਾ ਹਨਾ।
ਏ ਤੇ ਹੈ ਵਾਕੇ 'ਚ ਏ ਤਾਂ ਸਈ ਗੱਲ ਕੈ ਰੇ ਓ।
ਹਾਂਜੀ-ਹਾਂਜੀ ਓ ਤਾਂ ਹੈ ਈ, ਤੁਸੀਂ ਦੱਸੋ ਤੁਸੀਂ ਕੀ ਕਰਦੇ ਸੀ?
ਕੁਛ ਨੀ ਮੈਂ ਤੇ ਬਸ ਜਿੰਮ 'ਚ ਸੀਗਾ। ਜਿੰਮ ਕਰਾ ਰਯਾ ਸੀ ਬੱਚੇਆਂ ਨੂੰ ਹੂੰ।
ਤਾਂ ਓ ਠੀਕ-ਠੂਕ ਚੱਲ ਰਯਾ ਤੁਆਡਾ ਕੰਮ ਕਾਜ?
ਕੰਮ ਕਾਜ ਇਕਦਮ ਓਕੇ ਰਿਪੋਰਟਾਂ ਨੇ ਸਿਫਤਾਂ ਮਾਲਕ ਦੀਆਂ।
ਹਾਂ, ਵਦੀਆ ਜੀ ਵਦੀਆ, ਹਾਂਜੀ ਮਾਲਕ ਤਰੱਕੀ ਵ ਸ਼ੇ, ਆਈ ਹੋਨਾ ਚਾਈਦਾ, ਸਾਰੇ ਘਰ ਸੁੱਖ-ਸ਼ਾਂਤੀ ਰਵੇ।
ਏ ਤੇ ਐ।
ਹਾਂਜੀ, ਹੋਰ ਮੌਸਮ ਤੁਆਡੇ ਓਧਰ ਕਿਦੇ, ਕਿਹੋ ਜਯਾ ਮੌਸਮ ਹੋ ਰਯਾ ਵਦੀਆ ਕੀ ਗਰਮੀ ਹੈਗੀ।
ਗਰਮੀ ਵੀ ਹੋਈ ਹੋਈ ਐ, ਤੋਂ ਬਰਸਾਤ ਪਈ ਸੀ। ਪੰਜ ਕੁ ਮਿੰਟ ਫਿਰ ਬੱਦਲ ਜੇ ਹੋਏ ਸੀਗੇ ਫੇਰ ਧੁੱਪ ਨਿਕਲ ਗੀ ਏਦਾਂ ਹੋ ਰਯਾ ਬਸ ਕੰਮ।
ਅੱਛਾ-ਅੱਛਾ ਏਧਰ ਵੀ ਮ ਮਤਲਬ ਸਾਡੇ ਏਧਰ ਵੀ ਨਾ ਦੁਪੈਰੇ ਤਾਂ ਬੋਤ ਧੁੱਪ ਸੀਗੀ। ਪਰ ਹੁਨਾ ਮੈਨੂੰ ਲੱਗ ਰਯਾ ਵੀ ਬਾਰਿਸ਼ ਦਾ ਬਨਾ ਰਯਾ ਕਿਉਂਕਿ ਮੈਂ ਅੱਜ ਓ ਫੋਨ ਤੇ ਦੇਖੇਆ ਵੀ ਸੀਗਾ ਤਾਂ ਦਿਖਾ ਰੇ ਸੀਗੇ ਜੇੜਾ ਓ ਸਮਾਚਾਰ ਆਂਦਾ ਓਥੇ ਦਿਖਾ
ਸਾਰੇ
ਸਾਡੇ ਏਧਰ ਈ ਮਤਲਬ ਸਾਡੇ ਏਧਰ ਪਿੰਡ 'ਚ ਦਿਖਾ ਰੇ ਸੀਗੇ ਬਾਈ ਐਦਰ ਈ ਹੈਗਾ ਨਾ ਮਤਲਬ ਹੁਨ ਤੁਆਨੂੰ ਪਤਾ ਤੇ ਹੈ, ਤੁਸੀਂ ਆ ਆਂਦੇ ਤਾ ਰੈਂਦੇ ਓ ਤੁਆਨੂੰ ਪਤਾ ਤੇ ਹੈਗਾ।
ਅੱਛਾ! ਆਂਦੇ ਤਾ ਰੈਨੇ ਆ, ਐ ਤਾ ਹੈ।
ਹਾਂਜੀ-ਹਾਂਜੀ ਤਾਂ ਓ ਕੀ ਕਹਿੰਦੇ ਨੇ ਓ ਸਾਡੇ ਏਧਰ ਮਤਲਬ ਦੁਪੈਰੇ ਤਾਂ ਬੋਤ ਜਾਦਾ ਗਰਮੀ ਸੀਗੀ ਬੋਤ ਧੁੱਪ ਸੀਗੀ ਤਾਂ ਸ਼ਾਮ ਵੇਲੇ ਥੋੜ੍ਹੀ ਮਤਲਬ ਮਾੜੀ ਜੀ ਠੰਡਕ ਹੋਈ ਏ ਥੋੜੀ ਹਵਾ-ਹੁਵਾ ਚੱਲ ਰੀ ਸੀ ਤਾਂ ਅੱਜ ਮੈਂ ਦੇਖੇਆ ਵੀ ਫੋਨ 'ਚ ਕੱਲ ਦੀ ਐਥੇ ਬਾਰਿਸ਼ ਵਖਾ ਰੇ ਨੇ। ਵੀ ਬੋਤ ਜਾਦਾ ਬਾਰਿਸ਼ ਹੈਗੀ, ਮਤਲਬ ਅਲਰਟ ਦਿੱਤਾ ਹੋਏਆ ਬਾਰਿਸ਼ ਦਾ ਮੈਂ ਕੇਆ ਆ
ਏ ਤੇ ਬੇਕਾਰ ਹੁੰਦੇ ਨੇ, ਏ ਤੇ ਮੌਸਮ ਵਿਭਾਗ ਵਾਲੇ ਦੇ ਵ ਬੇਕਾਰ ਹੁੰਦੇ ਨੇ, ਏ ਦਿਖਾਂਦੇ ਕੁਛ ਆ ਹੁੰਦਾ ਹੈ ਨੀ ਕੁਛ ਵੀ। ਏ ਦਿਖਾਨਾਗੇ ਬਰਸਾਤ ਪੈ ਰੀ ਐ ਧੁੱਪ ਨਿਕਲੇਗੀ, ਦਿਖਾਨਾਗੇ ਧੁੱਪ ਪੈ ਰੀ ਐ ਤੇ ਬਰਸਾਤ ਆ ਜੇ ਗੀ।
ਹਾਂਜੀ ਆਹ ਗੱਲ ਵੀ ਤੁਆਡੀ ਸਈ ਹੈਗੀ ਪਰ ਨਾ ਮੈਨੂੰ ਲੱਗਦਾ ਵੀ ਕੱਲ ਬਾਰਿਸ਼ ਹੋ ਸਕਦੀ ਐ। ਕਿਉਂਕਿ ਬੜੇ ਦਿਨਾਂ ਤੋਂ ਬੋਤ ਜਾਦਾ ਗਰਮੀ ਪੈ ਰੀ ਏ ਤਾਂ ਜਦੋਂ ਬੋਤ ਈ ਜਾਦਾ ਗਰਮੀ ਪੈਣ ਲੱਗ ਜਾਂਦੀ ਏ ਤਾਂ ਮਤਲਬ ਓਦੋਂ ਬਾਦ ਮੈਨੂੰ ਲੱਗਦਾ ਵੀ ਬਾਰਿਸ਼ ਹੁੰਦੀ ਹੈਗੀ ਕਿਉਂਕਿ ਇੱਕ ਨਾ ਓ ਜ਼ਰੂਰੀ ਹੋ ਜਾਂਦੀ ਏ ਹੁਨਾ ਹੋਣੀ ਕਿਉਂਕਿ ਬੋਤ ਈ ਗਰਮੀ ਹੈਗੀ ਬੰਦੇ ਦੇ ਮਤ ਮਾੜੇ ਮੋਟੇ ਬੱਚੇ ਸਕੂਲ ਜਾਂਦੇ ਸੀਗੇ ਓ ਵੀ ਨੀ ਹੁਨ ਜਾ ਰੇ ਨੇ। ਕੈਂਦੇ ਗਰਮੀ ਇੰਨੀ ਹੁੰਦੀ ਏ ਸਕੂਲੇ ਜਾ ਕੇ ਪੱਖੇ 'ਚ ਹਵਾ ਈ ਨੀ ਲੱਗਦੀ ਓਨਾਂ ਨੂੰ।
ਨਵਾਂ ਬਣਾਣਾ ਪੈਣਾ।
ਹਾਂਜੀ।
ਪਰ ਐਥੇ ਬਾਰ ਈ ਬਣਾਣਾ ਪੈਣਾ, ਤੁਹਾਨੂੰ ਮੌਸਮ ਵਿਭਾਗ ਦਾ ਤੁਆਨੂੰ ਨਾ। ਤਾਨੂੰ ਮੌਸਮ ਬਾਰੇ ਜਾਦਾ, ਹੈਂ ਜੀ
ਏਨਾ ਕੁ ਕੁਛ ਤੇ ਨੀ ਪਤਾ ਬਸ ਓਹ ਹੈਗਾ ਜੇੜਾ ਫੋਨ ਹੈਗਾ, ਫੋਨ ਤੇ ਅਪਾਂ ਦੇਖਦੇ ਰੈੰਨੇ ਆ। ਤਾਂ ਮਤਲਬ ਥੋੜਾ ਬੌਤਾ ਅਖ਼ਬਾਰ ਪੜ੍ਹਦੇ ਆ, ਅਖ਼ਬਾਰ ਚ ਵੀ ਖ਼ਬਰ ਆਂਦੀ ਰੈੰਦੀ ਏ ਮੌਸਮ ਬਾਰੇ। ਤਾਂ ਬਸ ਹੋਰ ਗੱਲਾਂ-ਬਾਤਾਂ ਮਤਲਬ ਜਦੋਂ ਓਹ ਗਲੀ ਚ ਨਿਕਲੋ ਅਪਣੇ ਏਧਰ ਕੋਈ ਦੱਸ ਈ ਦਿੰਦੈ। ਬਸ ਆਪਸ ਚ ਬੈਹ ਕੇ ਗੱਲਾਂ-ਬਾਤਾਂ ਹੂੰਦੀਆਂ ਤੇ ਓਹ ਦੱਸਦੇ ਨੇ ਇਸ ਕੁਸੀ਼, ਕੁਛ ਆਪਾਂ ਦੱਸਦੇ ਆ ਓਹਨਾਂ ਨੂੰ। ਐਂਵੇ ਈ ਚਲੋ ਪਤਾ ਲੱਗ ਜਾਂਦੈ, ਇਨ੍ਹਾ ਦਾ ਕੁਛ ਨੀ।
ਕੁਛ
ਹਾਂਜੀ-ਹਾਂਜੀ, ਔਰ ਬਸ ਗਰਮੀ ਤਾਂ ਮੈਨੂੰ ਲੱਗਦੈ ਹੁਣੇ, ਹੁਣ ਤਾਂ ਚੱਲਣੀ ਹੈਗੀ ਹਜੇ ਤਾਂ ਦੇਖ ਲੋ ਤੁਸੀਂ ਅਹ ਜੁਲਾਈ ਦਾ ਮ੍ਹੀਨਾ ਚੱਲ ਰਿਐ ਓਨੂੰ ਅਹ ਅਗਸਤ, ਸਤੰਬਰ, ਅਕਤੂਬਰ ਤੱਕ ਵੀ ਰੈੰਦ ਦੀ ਹੈਗੀ ਮਤਲਬ ਅਕਤੂਬਰ ਦੇ ਨਵੰਬਰ ਚ ਪੂਰੀ ਸਰਦੀਆਂ ਸ਼ੁਰੂ ਹੁੰਦੀਆਂ ਨੇ।
ਗਰਮੀ ਤਾ ਹੈਜੇ ਪੂਰੀ। ਕੀ ਕੈਰੇ? ਬੜੀ ਜੈਦਾ ਗਰਮੀ ਹੁੰਦੀ ਏ ਜੀ। ਬਾ ਏ ਦੋ ਮ੍ਹੀਨੇ ਈ ਗਰਮੀ ਦੇ ਹੈਗੇ ਨੇ, ਬਸ ਹੋਰ ਤੇ ਹੈ ਈ ਕੁੱਛ ਨੀ।
ਆਂ ਬਸ ਓਈ ਮੈਂ ਕੈ ਰੀ ਆ ਜੇੜੀ ਸਰਦੀ, ਮਤਲਬ ਸਰਦੀਆਂ ਦੇ ਤਾਂ ਦੇਖੋ ਦੋ ਤਿੰਨ ਮੀਨੇ ਈ ਹੈਗੇ, ਪਰ ਗਰਮੀ ਜਾਦਾ ਲੰਬੀ ਹੁੰਦੀ ਹੈ, ਓਹ ਕੱਟਣੀ ਬੜੀ ਔਖੀ ਹੋ ਜਾਂਦੀ ਐ।
ਵਧੀਆ ਲੱਗਦੈ ਮੌਸਮ। ਸਰਦੀ ਮੈਨੂੰ ਵੀ ਸਰਦੀਆਂ ਵਧੀਆ ਲੱਗਦੀਆਂ ਹੈਗੀਐ।
ਹਾਂਜੀ ਹਾਂਜੀ, ਸਰਦੀ ਨਾ ਬੰਦਾ ਬਰਦਾਸ਼ ਕਰ ਲੈਂਦੈ। ਜਿਵੇਂ, ਮਤਲਬ ਅੱਗ-ਉਗ ਬਾਲ ਲੀ। ਕੱਪੜੇ ਪਾ ਲੇ, ਸਵੈਟਰ ਪਾ ਲੀਆਂ, ਟੋਪੀਆਂ ਪਾ ਲੀ, ਗਰਮੀ ਨੀ ਬਰਦਾਸ਼ ਹੁੰਦੀ। ਹਾਂਜੀ-ਹਾਂਜ
ਓਈ ਤੇ ਸਰਦੀਆਂ ਬੰਦਾ ਜੋ ਮਰਜ਼ੀ ਖਾਏ-ਪੀਏ, ਜੋ ਮਰਜ਼ੀ ਪਾਏ ਕੱਪੜੇ-ਕੁੱਪੜੇ ਜਿੱਦਾਂ ਮਰਜ਼ੀ। ਹੋਰ ਓਈ ਤੇ ਗੱਲ ਐ।
ਹਾਂਜੀ-ਹਾਂਜੀ, ਬਸ ਓਹੀ ਫੇਰ
ਪਾਣੀ ਪੀ ਕੇ ਬੰਦਾ ਪਾਗਲ ਹੋ ਜਾਂਦੈ।
ਓਈ ਤਾਂ, ਚਲੋ ਕੋਈ ਨੀ ਆ ਵੀ ਦੇਖੋ ਹੈਗਾ ਜੇੜਾ ਰੱਬ ਨੇ ਬਣਾਏ ਨੇ ਮੌਸਮ, ਜੋ ਵੀ ਹੈ ਸਾਨੂੰ ਉਸ ਹਿਸਾਬ ਨਾਲ ਤਾਂ ਦੇਖੋ, ਆਹ ਵੀ ਪ੍ਰਾਕਿਰਤੀ ਲਈ ਮੈਨੂੰ ਲੱਗਦਾ ਆਹ ਮੌਸਮ ਵੀ ਜਰੂਰੀ ਹੁੰਦੇ ਨੇ। ਮੈਂ ਕਿੱਧਰੇ ਪੜਿਆ ਸੀ, ਵ ਆ ਗਰਮੀ ਹੋਣਾ, ਬਰਸਾਤਾਂ, ਠੰਡ ਹੋਣਾ, ਸਾਰਾ ਕੁਛ ਹੋਣਾ ਜ਼ਰੂਰੀ ਹੈਗਾ।
ਰੱਬ ਦੇ ਰੰਗ ਨੇ।
ਹਾਂਜੀ-ਹਾਂਜੀ, ਕਈ-ਕਈ ਜਗ੍ਹਾ ਤਾਂ ਤੁਸੀਂ ਦੇਖ ਲੋ ਚੋਵੀ ਘੰਟੇ ਜਿਵੇਂ ਵਿਦੇਸ਼ ਹੋਗੇ ਨੇ ਚੋਵੀ ਘੰਟੇ ਓਥੇ ਬਰਫ਼ ਪੈਂਦੀ ਰੈੰਦੀ ਨੇ, ਧੁੱਪ ਦਾ ਓਨਾ ਨਾਮੋ ਨਿਸ਼ਾਨ ਨੀ ਹੈਗਾ।
ਹੰ
ਹੈਨਾ। ਤੇ ਫੇਰ ਓ ਦੇਖਲੋ, ਓਹ ਲੋਕੀ ਕਿਵੇਂ ਰੈਂਦੇ ਨੇ ਓਨਾ ਨੂੰ ਕਿੰਨੀ ਦਿੱਕਤ ਏ, ਤੇ ਓਥ ਤ ਦੇਖਲੋ, ਖੇਤੀਬਾੜੀ ਦੀ ਵੀ ਏਨੀ ਦਿੱਕਤ ਹੁੰਦੀ ਨੇ ਬਾਰ ਆਲੇ ਮੁਲਕਾਂ ਚ। ਮੈਂ ਕਿਆ ਬਾਰ ਆਲੇ ਮੁਲਕਾਂ ਚ ਦੇਖਲੋ ਕਦੀ-ਕਦੀ ਮਤਲਬ ਧੁੱਪ ਨਿਕਲਦੀ ਐ ਨਈ ਤੇ ਸਾਰਾ ਟਾਈਮ ਓ ਬਰ ਮਤਲਬ ਕੀ ਓਥੇ ਓ ਜੇੜੀ ਸਨੋ ਐ ਓ ਹੁੰਦੀ ਰੈਂਦੀ ਐ ਤੇ ਮਤਲਬ ਬਾਰ ਦੇ ਮੁਲਕਾਂ ਚ ਕਿੰਨੀ ਦਿੱਕਤ ਹੁੰਦੀ ਐ ਸਾਨੂੰ ਤਾਂ ਦੇਖੋ ਰੱਬ ਨੇ ਹਰ ਸਹੂਲੀਅਤ ਦਿੱਤੀ ਐ ਗਰਮੀ, ਸਰਦੀ, ਬਰਸਾ ਤਾ-ਤਾ ਸਾਨੂੰ ਤਾਂ ਚਲੋ ਸੁ ਸ਼ੁਕਰ-ਗੁਜ਼ਾਰ ਵੀ ਹੋਣਾ ਚਾਈਦਾ ਵੀ ਰੱਬ ਸਾਨੂੰ ਸਭ ਕੁਝ ਦੇ ਰਿਆ ਹੈਨਾ ਜੀ। ਕਈ-ਕਈ ਜਗਾ ਤਾਂ ਦੇਖੋ ਬਿਲਕੁਲ ਵੀ ਪਾਣੀ ਦੀ ਵੀ ਸੁਵਿਧਾ ਨੀ ਹੁੰਦੀ ਬਿਲਕੁੱਲ ਬਰਸਾਤਾਂ ਈ ਨੀ ਹੋ ਰੀਆਂ ਨੇ ਹੈਨਾ ਕਿੰਨੀ ਧੁੱਪ ਪੈ ਰੀ ਐ ਤ ਆਹ ਰੇਗਿਸਤਾਨ-ਰੁਗੀਸਤਾਨ ਆਲੀ ਜਗ੍ਹਾ ਦੇਖ ਲੋ ਜੂ
ਹਾਂ ਏ ਤੇ ਗੱਲ ਤਾਡੀ ਸਈ ਕੈ ਰੇ ਸੀ
ਬਸ ਓਈ ਹੈਗਾ ਹਾਂ ਬਸ
ਤੁਸੀਂ ਰਾਜ-ਰਾਜਸਥਾਨ ਜਾਂਦੇ ਰੈਂਦੇ ਓ ਲਗਦਾ ਹਨਾ?
ਨਈ-ਨਈ ਜਾਂਦੀ ਤਾਂ ਨੀ ਜਾਦਾ ਬਸ ਸ ਮਨੂੰ ਗਰਮੀ ਚ ਤਾਂ ਮੈਨੂੰ ਵੈਸੇ ਜਾਦਾ ਬਾਰ ਨਿਕਲਣਾ ਇੰਨਾ ਨਾ ਚੰਗਾ ਵੀ ਨੀ ਲੱਗਦਾ। ਬਸ ਆ ਹੈਗਾ ਕੇ ਮਾੜਾ ਮੋਟਾ ਥੋੜ੍ਹਾ ਬੋਤਾ ਕਿਤਾਬਾਂ ਕੁਝ ਕਿਤਾਬਾਂ ਕੁੂਬ ਚ ਪੜ੍ਹ ਲੇਨੀ ਆ ਉੱਥੋਂ ਦੀ ਮੈਨੂੰ ਪਤਾ ਲੱਗ ਜਾਂਦੈ ਯਾਂ ਅਖ਼ਬਾਰਾਂ ਚੋਂ।
ਛ ਅਖ਼ਬਾਰ ਈ ਪੜ੍ਹਦੇ ਓ।
ਹਾਂਜੀ ਹਾਂ ਥੋੜਾ ਮਾੜਾ-ਮੋਟਾ ਮੈਨੂੰ ਸ਼ੌਕ ਹੈਗਾ ਨਾ ਪੜ੍ਹਨ ਦਾ ਤਾਂ ਫਿਰ ਓ ਥੋਂ ਮੈਨੂੰ ਖ਼ਬਰਾਂ ਮਿਲ ਜਾਂਦੀਆਂ ਨੇ ਤਾਂ ਫਿਰ ਮੈਂ ਹੁੰਦਾ ਹੈ ਕੀ ਖਾਣ-ਪੀਣ ਦਾ ਵੀ ਹੈਗਾ ਮੈਨੂੰ ਸ਼ੌ ਕ ਐ ਐਹੋ ਜਾ ਤਾਂ ਕੋਈ ਗੱਲ ਨੀ ਹੈਗੀ ਵੀ ਖਾਣ-ਪੀਣ ਦਾ ਨੀ ਹੈਗਾ ਸ਼ੌਂਕ, ਤਾਂ ਹੈਗੇ ਈ ਮੈਨੂੰ ਬੋਤ ਸ਼ੌਂਕ ਨੇ ਪਰ ਹੁਣ ਬੋਤ ਕੀ ਕੈ ਰੇ ਓ?
ਕੀ ਸ਼ੌਂਕ ਨੇ ਤੁਹਾਡੇ?
ਘੁੰਮਣਾ-ਫਿਰਨਾ ਹੋ ਗਿਆ ਆਈ ਖਾਣ-ਪੀਣ ਹੋਗੀ।
ਘੁੰਮਣਾ-ਫਿਰਨਾ ਮਤਲਬ?
ਗਰਮੀ ਅਲੀ ਜਗ੍ਹਾ ਤੇ ਤਾਂ ਮੈਨੂੰ ਮਤਲਬ ਬਿਲਕੁਲ ਵੀ ਚੰਗਾ ਨੀ ਲੱਗਦਾ ਜਾਣਾ ਮਤਲਬ ਜੇੜੀ ਅ ਠੰਡੀ ਜਗ੍ਹਾ ਹੁੰਦੀਆਂ ਨੇ ਏਥੇ ਜਾਣਾ ਮੈਨੂੰ ਪਸੰਦ ਐ ਧਾਰ ਮਿਕ ਜਗ੍ਹਾ ਹੋ ਗਈਆਂ ਨੇ ਉੱਥੇ ਜਾਣ ਮੈਨੂੰ ਬੋਤ ਚੰਗਾ ਲੱਗਦਾ।
ਅੱਛਾ।
ਹਾਂਜੀ-ਹਾਂਜੀ ਏਹੋ ਜੀ ਜਗ੍ਹਾ ਮੈਨੂੰ
ਰਿਆ ਠੰਡੀ ਜਗ੍ਹਾ ਨਾ ਠੀਕ ਰੈਂਦੀ ਐ।
ਹਾਂਜੀ, ਓ ਤਾਂ ਹੈ ਹੀ ਠੰਡੀ ਜਗ੍ਹਾ ਮੈਨੂੰ ਠੀਕ ਲੱਗਦੀ ਐ ਬਿਲਕੁੱਲ।
ਹੋ ਏ ਤੇ ਹੈ ਚਲੋ ਕੋਈ ਨੀ। ਫੇਰ ਮੈਂ ਕਰਨਾ ਕੰਮ ਧੰਦਾ ਮਾੜਾ ਜਾ ਠੰਡੀ ਜਗ੍ਹਾ ਘੁੰਮ ਆਵਾਂ ਮਾੜਾ ਮੈਂ ਵੀ ਏਸੀ-ਉਸੀ ਥੱਲੇ ਬੈਜਾ ਓ
ਹਾਂਜੀ-ਹਾਂਜੀ ਕੋਈ ਨੀ ਚਲੋ ਤੁਸੀਂ ਆਪਣਾ ਕੰਮ-ਕਾਜ਼ ਕਰੋ, ਮੈਂ ਫਿਰ ਤੁਹਾਨੂੰ ਬਾਦ ਚੋਂ ਕਰਾਂਗੀ ਤੁਹਾਡੇ ਨਾਲ ਗੱਲ ਹਾਂਜੀ-ਹਾਂਜੀ ਕੋਈ ਨੀ ਕਰਾਂਗੀ ਗੱਲ ਜੀ ਸ਼ਸ਼ੀਕਾਲ।
ਸਸੀਕਾਲ ਜੀ।
ਸ਼ਸ਼ੀ ਕਾਲ ਜੀ ਸ਼ਸ਼ੀ ਕਾਲ।